ਓ ਸਤਿ ਸ੍ਰੀ ਅਕਾਲ ਜੀ
ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਏ
ਵਧੀਆ ਤੁਸੀਂ ਸੁਣਾਓ ਤੁਸੀਂ ਠੀਕ ਹੋ
ਹਾਂਜੀ ਹਾਂਜੀ ਮੈ ਵੀ ਠੀਕ ਵਧੀਆ
ਹਾਂਜੀ ਠੀਕ ਹੈ ਐਹ ਪਿੱਛੇ ਤੁਹਾਡੀ ਬੇਟੀ ਰੋ ਰਹੀ ਏ
ਹਾਂਜੀ ਛੋਟੀ ਹੈ ਨਾ ਬਸ ਇਸਟਮ ਤਾਂਗ ਕਰਦੀ ਹੈ
ਅੱਛਾ ਅੱਛਾ ਹਾਂ ਚਲੋ ਕੋਈ ਨੀ ਕੋਈ ਨੀ ਹੋਰ ਵਿਹਲੇ ਹੋ ਗਏ ਸੀ
ਹਾਂਜੀ ਬ ਵੇਲੀ ਉਘਣੀ ਆ ਫੇਿਰ ਇਹ ਸ ਆੋਂਦੀ ਵੀ ਕੰਮ ਕਰ ਲਈਦਾ ਬਸ ਐਨ ਜੀ ਸਾਰਾ ਦਿਨ ਲੰਘ ਜਾਂਦਾ
ਮੈਨੂੰ ਦਾ ਪੂਰਾ ਸ਼ਡਿਊਲ ਦੱਸਦਾ ਮੈਂ ਤੁਹਾਨੂੰ ਕੰਮ ਕੀ ਦੱਸਾਂ
ਹਾਂਜੀ ਨਹੀਂ ਦੱਸੋ ਦੱਸੋ ਤੁਸੀਂ ਕੰਮ ਦੱਸੋ ਕੋਈ ਨੀ ਮੈਂ ਸਾਰੇ ਕੰਮ ਕਰਨੀ ਆ ਤੁਹਾਡਾ ਵੀ ਕੰਮ ਕਰ ਦਾਂਗੀ
ਨਹੀਂ ਨਹੀਂ ਐਕਚੁਲੀ ਪਤਾ ਕਿ ਮੈਂ ਤੁੇ ਆਂਦੇ ਜਾਂਦੇ ਰਹਿੰਦੇ ਨੇ ਨਾ ਤੇ ਸੋਣੇ ਸੋਹਣੇ ਕੱਪੜੇ ਪਾਏ ਹੁੰਦੇ ਨੇ ਤੇ ਬਹੁਤ ਸੋਹਣੇ ਸੋਹਣੇ ਕੱਪੜੇ ਪਾਂਦੇ ਨੇ ਮੈਨੂੰ ਤੁਹਾਡੇ ਬੱਚਿਆਂ ਦੇ ਨਾ ਕਪ ਕੱਪੜੇ ਬਹੁਤ ਪਸੰਦ ਜਿੱਦਾਂ ਦੇ ਭਾਂ ਪੂ ਆਉਂਦੇ ਹੋ ਤੁਸੀਂ ਹਨਾ ਤੇ ਤੁਹਾਡੇ ਵੀ ਤੁ ਪਾਏ ਬਹੁਤ ਸੋਹਣੇ ਹੁੰਦੇ ਨੇ ਤੇ ਮੈਨੂੰ ਮੇਰੇ ਹਸਬੈਂਡ ਕਹਿੰਦੇ ਨੇ ਕਿ ਤੈਨੂੰ ਹੀ ਕੱਪੜਾ ਲੈਣ ਦੀ ਜਾਚ ਹੈਗੀ ਦੇ ਕਿਹਨਾਂ ਦੇ ਪਤੀ ਕਿੱਡੇ ਸੋਹਣੇ ਸੋਹਣੇ ਕੱਪੜੇ ਪਾਉਂਦੇ ਨੇ
ਅੱਛਾ ਅੱਛਾ ਨਹੀਂ ਜੀ ਨਹੀਂ
ਦੀ ਕੱਪੜੇ ਲੈਣ ਜਾਂਦੀ ਏ ਕਦੀ ਤੇਰੇ ਕੋਲ ਛੋਟਾ ਆ ਜਾਂਦਾ ਹੈ ਕਦੀ ਵੱਡਾ ਲੈ ਨਹੀਂ ਆ ਕੋਈ ਐਨੀ ਕੋਈ ਰੰਗ ਨੀ ਨੂੰ ਲੈਂਣ ਪਤਾ ਤੈਨੂੰ ਤੈਨੂੰ ਨੀ ਕਰਨੀ ਆਉਂਦੀ ਅੱਜ ਤੋਂ ਅਲੱਗ ਕੇ ਆਪਣੇ ਸੂਟ ਜਿੱਦਾਂ ਦੇ ਮਰਜੀੀ ਲੈ ਆਈ ਤੇ ਮੇਰੇ ਬੱਚਿਆਂ ਦੇ ਕੱਪੜੇ ਨਾ ਭਾਬੀ ਜੀ ਨਾਲ ਜਾ ਕੇ ਲੈ ਕੇ ਆਈ ਤੇ ਮੈਂ ਕੁਛ ਚਲੋ ਕੋਈ ਨੀ, ਪੁੱਛਾ ਉਹਨਾਂ ਨੂੰ। ਪਹਿਲੇ ਤੇ ਕਿ ਤੁਹਾਡੀ ਚੋਇਸ, ਮਤਲਬ, ਕਾਫੀ ਅੱਛੀ ਹੈ ਨਾ। ਬੱਚਿਆਂ ਦੇ ਕੱਪੜੇ ਕੱਪੜੇ ਲੈਣੇ ਚੱਕਣੇ ਵੀ, ਮੇਰੀ ਜਾਂਚ ਐਨੀ ਅੱਛੀ ਨੀ ਹੈਗੀ। ਮੈਨੂੰ ਨਾ, ਕੱਪ, ਮੈਨੂੰ ਕੱਪੜੇ ਬਾਰੇ ਸੱਚੀ ਦੱਸਾਂ, ਮੈਨੂੰ ਨਾਂ। ਕੱਪ ਪਰ ਆ ਨਾ, ਪਤਾ ਮੈਨੂੰ ਕੱਪੜੇ ਦੀ ਪਛਾਣ ਨਹੀਂ ਹੁੰਦੀ ਕਿ ਕੱਪੜਾ ਕਿਹੜਾ ਚੱਲੂਗਾ, ਕਿਹੜਾ ਨਹੀਂ ਚੱਲੂਗਾ। ਕਿਡ ਕਿਆ ਮਤਲਬ, ਇਹ ਕੱਪੜਾ ਕਿਹੜਾ ਹੈਗਾ ਐ? ਕੋਟਨ ਹੈ ਜਾਂ ਦੂਜਾ ਹੈ।
ਅੱਛਾ-ਅੱਛਾ। ਹਾਂ, ਹੁੰਦਾ ਹਮ। ਹਾਂਜੀ-ਹਾਂਜੀ। ਹੁੰਦਾ ਕਈ ਵਾਰੀ ਹੁੰਦਾ ਕੱਪੜੇ ਚ। ਦੇਖੋ ਮੈਨੂੰ ਵੀ ਇੰਨੀ ਜਾਚ ਤੇ ਨਹੀਂ ਹੈ। ਬਸ ਮੈਨੂੰ ਤੇ ਇਹ ਹੁੰਦਾ ਕਿ ਚਲੋ ਵਧੀਆ ਕੱਪੜਾ ਸੋਹਣਾ ਲੱਗਦਾ ਪਿਆ। ਬੱਚਿਆਂ ਨੂੰ ਫੱਬਦਾ ਜਿਹੜਾ ਤੇ ਮੈਂ ਉਹੀ ਲੈ ਦਿੰਦੀ ਹਾਂ। ਹਾਂ ਤੇ ਵੈਸੇ ਮੈਨੂੰ ਕਹਿੰਦੇ ਨੇ ਬੱਚੇ, ਤੁਹਾਡੇ ਕੱਪੜੇ ਤੇ ਬਹੁਤ ਸੋਹਣੇ-ਸੋਹਣੇ ਪਾਉਂਦੇ ਨੇ ਪਰ ਮੈਂ ਲੈ ਕਿਤੇ ਇੰਝ ਈ ਦਿੰਨੀ ਆ, ਚਲੋ ਪਸੰਦ ਹੈ। ਕਈ ਐਵੇਂ ਵੀ ਹੁੰਦਾ ਨਾ ਸਾਨੂੰ ਦੂਜਿਆਂ ਦਾ ਕੱਪੜਾ ਪਾਇਆ ਚੀਜ਼ਾਂ ਜਿਆਦਾ ਪਸੰਦ ਆਉਂਦੀਆਂ
ਹਾਂਜੀ, ਮੈਨੂੰ ਵੀ, ਮੈਨੂੰ ਵੀ ਇਹੀ ਲੱਗਦਾ ਹੈ। ਮੈਨੂੰ ਵੀ ਇਹੀ ਲੱਗਦਾ। ਕਿਉ ਪਸੰਦ ਆਉਂਦੀ ਐ, ਮੈਨੂੰ
ਹਾਂਜੀ, ਹਾਂਜੀ-ਹਾਂਜੀ। ਇਹ-ਇਹ ਤੇ ਸਭ ਨਾਲ ਹੁੰਦਾ ਹੈ। ਤੁਸੀਂ ਮੈਨੂੰ ਕਹਿੰਦੇ ਕਿ ਮੈਨੂੰ ਤੁਹਾਡੇ ਬੱਚੇ ਦੇ ਹੁਣ ਮੈਨੂੰ ਕਈਆਂ ਉਹਦੇ ਸੋਹਣੇ ਲੱਗਦੇ ਨੇ। ਮੈਂ ਕਹਿੰਦੇ ਨਹੀਂ, ਉਹਨਾਂ ਦੇ ਜ਼ਿਆਦਾ ਸੋਹਣੇ ਨੇ। ਇਹ ਦੇਖ ਹੁਣ ਐ ਤੇ ਐਨਜ ਈ ਚੱਲਦੇ, ਸੰਤੁਸ਼ ਕਿ ਨੀ ਹੁੰਦੀ ਨਾ ਇਨਸਾਨ ਨੂੰ
ਇਨਸਾਨ ਬਿਲਕੁਲ ਅੱਜ ਤੂੰ ਬਚਾ ਕੇ ਜੋ ਟੋਪਿਕ ਤੋ ਇੱਕ ਸੀਰੀਅਸ ਟੋਪਿਕ ਹੈਗਾ ਹੈ ਕਿ ਸੰਤੁਸ਼ਟੀ ਅੱਜ-ਕੱਲ੍ਹ ਇਨਸਾਨ ਨੂੰ ਸੰਤੁਸ਼ਟੀ ਨਹੀਂ। ਹੈਨਾ। ਇਹ ਤੁਸੀਂ ਛੋਟੀ ਜਿਹੀ ਗੱਲ ਤੋਂ ਬੜੀ ਗਹਿਰੀ ਗੱਲ ਕੀਤੀ ਐ। ਹਾਂਜੀ, ਬਹੁਤ
ਹਾਂਜੀ
ਇਸਨਾਨ ਨੂੰ ਸੰਤੁਸ਼ਟੀ ਨਹੀਂ ਹੈ। ਮੈਂ ਕਹਿੰਨੀ ਆ, ਕਿਸੀ ਵੀ ਚੀਜ਼ ਚ ਸੰਤੁਸ਼ਟੀ ਨੀ। ਸਤੁਸ਼ਟ ਨਹੀਂ ਹੈ ਅੱਜ ਕੱਲ ਨਾ ਇਨਸਾਨ ਕੋਈ ਵੀ ਹੈ ਚਾਹੇ ਮੈਂ ਵਾਂ ਤੁਸੀਂ ਜੀਓ
ਹਾਂਜੀ
ਕੋਈ ਵੀ ਨ ਬਿਰਲਾ ਕੋਈ ਬੰਦਾ ਇੱਕ ਚੀਜ਼ ਲੈਂਦਾ ਹੈ ਉਹਨੂੰ ਦੂਸਰੇ ਚੀਜ਼ ਦੇ ਚਾਓ ਦੇ ਮੰਨ ਦੇ ਵਿੱਚ ਉਮੜ ਪੈਂਦੀ ਹੈ ਕਿ ਸਾਡੇ ਕੋਲ ਮੁੱਲ ਇਹ ਨ ਹੈਗਾ ਬਸ ਮਨ ਕਦੇ ਸੰਤੁਸ਼ਟ ਨਹੀਂ ਹੋ ਪੰਦਰ
ਹਾਂਜੀ
ਤੇ ਕਿਸ ਤਰ੍ਹਾਂ ਸੰਤੁਸ਼ਟ ਹੋਏਗਾ ਬ
ਇਹ ਪਤਾ ਕੀ ਅੱਜ ਕੱਲ ਇਹ ਹੋ ਗਿਆ ਹੈ ਕਿ ਅਗਰ ਸਾਹਮਣੇ ਵਾਲੇ ਕੋਲ ਚੀਜ਼ ਹੈਗੀ ਸਾਡੇ ਕੋਲ ਕਿਉੀ ਚਾਹੀਦੀ ਹੈ ਸਾਡੇ ਕੋਲ ਕਿਉਂ ਨਹੀਂੀ ਹੈ ਉਹ ਇੱਕ ਇੱਕ ਚੀਜ਼ ਆਏਗੀ ਫਿਰ ਸਾਨੂੰ ਦ ਕੋਲ ਇਹ ਆ ਗਈਏ ਸਾਡੇ ਕੋਲ ਕਿਉਂ ਨੀ ਹੈ ਸਾਡੇ ਕੋਲ ਵੀ ਫਿਰ ਐਵੇਂ ਬੱਚੇ ਬੱਚਿਆਂ ਦੇ ਮਨ ਚ ਵੀ ਆ ਉਹਦੇ ਬੱਚੇ ਕੋਲ ਐ ਵੀ ਸਾਡੇ ਬੱਚੇ ਕੋਲ ਐ ਨੀ ਹੈਗਾ ਇਹ ਕਰਦੇ ਕਰਦੇ ਕਰਦੇ ਕਰਦੇ ਇਨਸਾਨ ਅੱਜ ਕਿੱਥੋਂ ਦੀ ਕਿੱਥੇ ਪਹੁੰਚ ਗਿਆ ਨਾ ਬਸ ਇਹੀ ਕਰਦੇ ਚੱਕਰਾਂ ਚ ਰਹਿੰਦੇ ਨੇ
ਹਮ ਲੇਕਿਨ ਮੈਂ ਨਹੀਂ ਲੇਕਿਨ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਰਾਂ ਤੁਸੀਂ ਇਹ ਗੱਲ ਕੀਤੀ ਹੈ ਹਰ ਇੱਕ ਚੀਜ਼ ਦੇ ਨਾ ਦੋ ਪਹਿਲੂ ਹੁੰਦੇ ਨੇ ਨਾ ਨੈਗੇਟਿਵ ਔਰ ਪੋਜ਼ਟਿਵ ਠੀਕ ਹੈ ਦੇਖੋ ਹੁਣ ਤੁਸੀਂ ਇਸ ਚੀਜ਼ ਵਿੱਚ ਦੇਖਿਆ ਕੀ ਹਾਂ ਤੁਸੀਂ ਦੇਖਿਆ ਕਿ ਮਤਲਬ ਕਿ ਚੰਗੇ ਔਰ ਬੁਰੇ ਦੋਨੋ ਉਹਦੇ ਪ੍ਰਭਾਵ ਪੈਂਦੇ ਨੇ ਨਾ ਗੱਲ ਦੇ ਜਿੱਦਾਂ ਹੁਣ ਤੁਸੀਂ ਕਿਹਾ ਹੈ ਕਿ ਕੋਈ ਸਾਹਮਣੇ ਵਾਲੇ ਕੋਈ ਚੀਜ਼ ਹੈ ਤੇ ਸਾਡਾ ਅਸੀਂ ਕਹਿੰਦੇ ਹਾਂ ਕਿ ਸਾਡੇ ਕੋਲ ਕਿਉਂ ਨਹੀਂੀ ਹੈਗਾ ਹਨਾ ਇਹ ਕਹਿੰ ਲਿਆ ਲੇਕਿਨ ਮੈਂ ਤੁਹਾਨੂੰ ਦੱਸ ਸਾਮੇਤ ਨਜ਼ਰੀਆ ਨਾ ਐਤੇ ਮੈਂ ਮੰਨਦੀ ਆਂ ਲੇਕਿਨ ਥੋੜ੍ਹਾ ਜਿੰਨਾ ਹਟ ਕੇ ਮੈਂ ਕੀ ਮੰਨਦੀ ਆਂ ਕਿ ਜਦ ਤੱਕ ਸਾਡੇ ਅੰਦਰ ਦੂਜੀ ਚੀਜ਼ ਦੀ ਨਈਂ ਹੋਏਗੀ ਨਾ ਮਤ ਮਤਲ ਹਿਰਕ ਨੀਂ ਆਏਗੀ ਤਦ ਤੱਕ ਅਸੀਂ ਅੱਗੇ ਗੇ ਵੀ ਨੀ ਵੱਧ ਪਾਵਾਂਗੇ।
ਇਹ ਤੇ ਬ ਹਾਂਜੀ ਓਹੀ ਤੇ ਚੀਜ਼ ਹੋ ਗਈ ਐ ਨਾਂ ਅੱਜ ਕੱਲ, ਹਾਂਜੀ।
ਹਾਂਜੀ ਜੇ ਇਨਸਾਨ ਦੂਜੇ ਦੀ ਚੀਜ਼ ਨੂੰ ਦੇਖ ਕੇ ਆਪਣੇ ਅੰ ਦਰ ਨਹੀਂ ਲਿਆਏਗਾ ਕਿ ਮੈਨੂੰ ਵੀ ਚ ਚਾਈਦੀਏ ਉਹ ਫਿਰ ਜ਼ਿੰਦਗੀ ਚ ਕੁਛ ਕਰ ਵੀ ਨਹੀਂਂ ਪ ਪਾਏਗਾ। ਉੱਥੇ ਬੈਠਾ ਰਹੇਗਾ ਕਏਗਾ ਮੈਨੂੰ ਕੀ ਲੋੜ ਪਈ ਐ ਮੇਰੇ ਕੋਲ ਤੇ ਹੈਗੇ ਕਿ ਏ ਨਈਂ ਇਹ ਨਹੀਂ ਹੋ ਪਏਗਾ ਉਹ ਫਿਰ ਆਲਸ ਬਣ ਜਏਗਾ। ਤੂੰ ਚੀਜ਼ ਦੇਖ ਕੇ ਉਹਨੂੰ ਪਾਣ ਦੀ ਜੋ ਚਾਹ ਹੁੰਦੀ ਹੈ ਨਾ ਇਨਸਾਨ ਨੂੰ ਉਹੀ ਮੇਨ ਤੀ ਵੀ ਬਣਾਉਂਦੀ ਐ। ਅੱਗੇ ਵੀ ਪਹੁੰਚਾਉਂਦੀ ਐ, ਪਰ ਜ਼ਿਆਦਾ ਈਰਖਾ ਨਾ ਕਰੋ। ਈਰ ਖਾ ਕਰਨਾ ਗਲਤ ਐ।
ਹਾਂ, ਇਹ ਪਤਾ ਕੀ! ਹਾਂਜੀ ਅੱਜ ਕੱਲ ਦੇ ਸਮੇ ਚ ਈਰਖਾ ਈ ਤੇ ਹੈਗੀ ਸਭ ਕੁਛ ਬੰਦੇ ਪਹਿਲੇ ਸੀ ਕਿ ਸੋਚਦੇ ਸੀ ਕਿ ਅਸੀਂ ਕਮਾਣਾ ਏ ਅਸੀਂ ਕਰਨਾ ਏ ਅਸੀਂ ਵਧਣਾ ਏ। ਇਹ ਚੀਜ਼ ਅੱਜ ਕੱਲ ਐ ਹੈ ਆ ਇੱਕ ਦੂਜੇ ਨੂੰ ਦੇਕੇ ਰਖਾ ਕਰਨੀ ਏ। ਜੋ ਗਲਤ ਐ ਇਹ ਚੀਜ਼ ਹੁਣ ਦੇਖੋ ਨਾ ਹਰ ਕਿਸੇ ਦਾ ਆਪਣਾ ਨਜ਼ਰੀਆ ਆਪਣਾ ਉਹਏ ਇਹ ਚੀਜ਼ ਹੁਣ ਅਸੀਂ ਕਿਸੇ ਨੂੰ ਵੀ ਨਹੀਂ ਸਮਝਾ ਸਕਦੇ ਤਾਂ ਆਪਣੇ ਆਪ ਨੂੰ ਲੈ ਕੇ ਚੱਲ ਸਕਦੇ ਆਂ। ਆਪਣੇ ਬੱਚਿਆਂ ਨੂੰ ਸਮਝਾ ਸਕਣੇ ਆਂ ਸਾਡੇ ਆਉਣ ਵਾਲਾ ਜਿਹੜਾ ਸਾਡਾ ਭਵਿੱਸ਼ਯ ਵ ਉਹ ਬੱਚਿਆਂ ਦਾ ਅਸੀਂ ਉਹਨਾਂ ਨੂੰ ਦੱਸ ਸਕਦੇ ਹਾਂ ਕਿ ਉਹਨਾਂ ਨੇ ਕਿਵੇਂ ਚੱਲਣਾ ਹੈ ਕਿਵੇਂ ਨਹੀਂ ਚੱਲਣਾ ਉਹਨਾਂ ਨੂੰ ਸਮਝਾ ਸਕਦੇ ਹਾਂ ਐ ਬਿ ਨਾ
ਸਹੀ ਕਹਿ ਰਹੇ ਹੋ ਤੁਸੀਂ ਬਿਲਕੁਲ ਹੀ ਆਪਣੀ ਆਪਣੀ ਸੋਚ ਹੈ ਦੇਖਾ ਗਈ ਮੈਂ ਤੇ ਤੁਹਾਨੂੰ ਬਾਜਾਰ ਵ ਜਾ ਕੇਗਾ ਮੈਂ ਕਹਿ ਰਹੀ ਸੀ ਕਿ ਤੁਸੀਂ ਹਾਂ ਤੁਸੀਂ ਵਿਹਲੇ ਹੋ ਤੇ ਫਿਰ ਚੱਲਿਆ ਜੇ ਮੇਰੇ ਨਾਲ ਜਿਸ ਦਿ ਫਰੀ ਹੋਵੋ ਮੈਂ ਵੀ ਤੁਹਾਡੇ ਪਸੰਦ ਦੀ ਲਿਆਦਾ ਆਪਣੇ ਬੱਚੇ ਬੱਚਿਆਂ ਨੂੰ ਐਦ ਕੇ ਕੱਪੜੇ ਅਹ
ਹਾਂਜੀ
ਕਿ ਜ਼ਿਆਦਾ ਚੰਗੇ ਹੋ ਸਕਦਾ ਹੈ ਕਈ ਵਾਰੀ ਪਸੰਦ ਹੈ ਕਾਫੀ ਤੇ ਕਈਆਂ ਦੀ ਚੁਆਇਸ ਬਹੁਤ ਅੱਛੀ ਹੁੰਦੀ ਹੈ ਕਈਆਂ ਨੂੰ ਚੂਸ ਕਰਨ ਚ ਬਹੁਤ ਦਿੱਕਤ ਹੁੰਦੀ ਹੈ ਜਿਸ ਕਿ ਮੈਨੂੰ ਚੀਜ਼ਾਂ ਨੂੰ ਚੂਸ ਕਰਾਂ ਮੈਂ ਕਨਫਿਊਜ ਹੋ ਜਾਂਦੀ ਹਾਂ ਮੈਨੂੰ ਬਹੁਤ ਕੰਨਫਿਊਜਨ ਰਹਿੰਦੀ ਹੈ ਹਰ ਚੀਜ਼ ਨਿਜ਼ੀਲੈਂਡ ਰ ਕਈ ਬਿਲਕੁਲ ਹੀ ਅ ਸਾਫ਼ ਮਤਲਬ ਸਪਸ਼ਟ ਤਰੀਕੇ ਨਾਲ ਕੋਈ ਚੀਜ਼ ਲੈ ਲੈਂਦੇ ਨੇ ਮੈਨੂੰ ਬਹੁਤ
ਹਾਂਜੀ ਹਾਂ ਹਾਂ ਹਾਂ ਅੱਛਾ ਅੱਛਾ ਕੋਈ ਨੀ ਮੈਨੂੰ ਦੇਖਣਾ ਫਿਰ ਚੱਲਣਾ ਕੁਦੋਂ ਹੈ
ਤੁਹਾਡਾ ਸਾੇ ਨਾਲ ਮੈਨੂੰ ਅਲਗ ਐਕਸਪੀਰੀਅੰਸ ਵੀ ਮਿਲਦਾ ਜਾਏਗਾ ਕਿਸ ਤਰ੍ਹਾਂ ਚੀਜ਼ ਖਰੀਦੀ ਦੀ ਹੈ ਕਿਸ ਤਰ੍ਹਾਂ ਨ ਖਰੀਦੀ ਦੀ ਦੇਖੋ ਮੋਲ ਬਵ ਤੇ ਅੱਜ ਕੱਲ ਦੁਕਾਨਾਂ ਹੁੰਦੇ ਨਹੀਂ ਹਨਾ ਫਿਕਸ
ਨਹੀਂ ਨਹੀਂ ਨਹੀਂ ਜੀ ਹਾਂਜੀ ਹਾਂਜੀ ਹਾਂਜੀ
ਸਾਡੇ ਕੋਲ ਓਹੀ ਹੁਨਰ ਸਿੱਖਾਂ ਕਿ ਕਿੱਦਾਂ ਚੀਜ਼ ਨੂੰ ਖਰੀਦੀ ਦਾ ਹੈ, ਦੇਖੋ ਹੁਣ ਕੋਈ ਵੀ ਚੀਜ਼ ਹੈ ਸਿੱਖ ਦੇਖਣ ਨਾਲੀ ਆਉਂਦੀ ਹੈ ਏਦਾਂ ਨੀ ਆਉਂਦੀ ਦਰਅਸਲ ਏ ਨਾ ਬੱਸ
ਬਸ ਘੱਟ ਹੀ ਜਾਂਦੀ ਆ ਨਾ ਮੈਂ ਵੀ ਸਮਾਨ ਸਮੂਨ ਲੈਣ ਪਹਿਲੇ ਕੱਪੜੇ ਏਹੀ ਲੈ ਆਦੇ ਸੀ ਬੱਚਿਆਂ ਦੇ ਵੀ। ਤੇ ਜਿੱਦਾਂ ਜਿੱਦਾਂ ਹੁਣ ਪਹਿਲੇ ਤਾਂ ਬੱਚੇ ਛੋ ਸੀਗੇ ਇਹ ਜਾਂਦੇ ਸੀ ਮੋਲ ਤੋਂ ਖਰੀਦ ਲਿਆਦੇ ਸੀ ਮੇਰੇ ਲਈ ਵੀ ਲਿਆਂਦੇ ਸੀ ਜਾ ਕੇ ਕੱ ਸੂਟ ਲੈਦੇ ਸੀ ਚਾਰ ਪੰਜ ਪਰ ਹੁਣ ਜਿੱਦਾਂ ਜਿੱਦਾਂ ਮਤਲਬ ਬਿਜੀ ਹੋ ਗਏ ਨੇ ਤੇ ਨਹੀਂ ਜਾ ਹੁੰਦਾ ਇਹਨਾਂ ਕੋਲ ਨਾ, ਤੇ ਫਿਰ ਮੈਨੂੰ ਆਖਦੇ ਨੇ ਕਿ ਤੂੰ ਤੁਹੀ ਲਿਆਇਆ ਕਰ ਬੱਚਿਆਂ ਦਾ ਸ ਸਮਾਨ ਅਪਨਾ ਸਮਾਨ ਤਾਂ ਮੈਨੂੰ ਤੇ ਆਦਤ ਨਈ ਏ ਨਾ ਮੈਨੂੰ ਕੁਵਰੇ ਆਦਤ ਸੀਗੀ ਸਮਾਨ ਲਿਆਨ ਦੀ ਚੀਜ਼ਾਂ ਲਿਆਨ ਦੀ ਬੱਚੇ ਹੋਣ ਤੋਂ ਬਾਅਦ ਵੀ ਮਾਂ ਮੈਂ ਆਪਨੀ ਸਾਸੂ ਮਾਂ ਤੇ ਤੇ ਅਪਨੇ ਹਸਬੈਂਡ ਤੇ ਡਿਪੈਂਡ ਰਹੀ ਆ ਥੋੜਾ ਜਾ ਹੁਨ, ਹਾਂਜੀ ਜੀ ਹੁਨ ਕਹਿੰਦੇ ਨੇ ਕਿ ਤੂੰ ਨਿਕਲਿਆ ਕਰ ਬਾਹਰ ਤੇ ਇੰਨੀ
ਹਾਂ ਜਾਣਾ ਚਾਹੀਦਾ ਹੈ ਆਪਨਾ ਸ ਹਾਂ ਨਾਲੇ ਥੋੜਾ ਮਨੋਰੰਜਨ ਹੋ ਜਾਂਦਾ ਹੈ ਘੁੰਮਨਾ ਫਿਰਨਾ ਹੋ ਜਾਂਦਾ ਏ ਨਾਲੇ ਖਰੀਦਦਾਰੀ ਹੋ ਜਾਂਦੀ ਹੈ ਸਾਰਾ ਇੱਕੋ ਵਾਰੀ ਚ ਹੋ ਜਾਂਦਾ ਏ, ਥੋੜਾ ਜਾਣਾ ਚਾਹੀਦਾ ਹੈ ਬਾਹਰ ਦਾ ਵੀ ਚੱਕਰ ਚੁੱਕਰ ਮਾਰਨੇ ਚਾਹੀਦਾ ਏ। ਠੀਕ, ਕੋਈ ਨੀ ਤੁਸੀਂ ਮੈਨੂੰ ਦੱਸਨਾ ਉਹਨੇ ਕਦੋਂ ਜਾਨੇ ਇਤਵਾਰ ਜਾਣਾ ਸੋਮਵਾਰ ਜਾਨੇ ਜਦੋਂ ਤੁਸੀਂ ਦੱਸੋਗੇ ਮੈਂ ਆਪਨਾ ਮੈਨੂੰ ਤਾਂ ਦੇਖੋ ਸਮੇਂ ਕੱਢਨਾ ਪਏਗਾ ਮੇਰੇ ਕੋਲ ਸਮੇਂ ਹੁੰਦਾ ਨੀ ਹੈ ਮੈਂ ਤੇ ਉਸ ਹਿਸਾਬ ਤੇ ਅਪਨਾ ਕੰਮ ਫਿਰ ਅਜਸਟ ਕਰ ਲਾਂਗੀ ਨਾ ਉਸ ਹਿਸਾਬ ਤੇ ਕਰ ਲਾਂਗੀ, ਹਾਂਜੀ
ਮੈਂ ਤੇ ਹੁੰਦੀ ਆ ਫ੍ਰਰੀ ਤੁਹਾਡਾ ਐ ਜ਼ਿਆਦਾ ਛੋਟਾ ਬੱਚਾ ਏ? ਤੇ ਮੈਂ ਹੁੰਦੀ ਆ ਫ੍ਰਰੀ ਤੁਸੀਂ ਆਪਨੇ ਹਿਸਾਬ ਦਾ ਟਾਈਮ ਟੇਬਲ ਮੈਨੂੰ ਦੱਸ ਦੇ ਆ ਜੇ ਮੈਂ ਉਸ ਅਕੋਰਡਿੰਗ ਚੱਲਾਂਗੇ।
ਹਾਂਜੀ ਠੀਕ ਠੀਕ ਕੋਈ ਨੀ ਮੈਂ ਦੱਸ ਦਾਂਗੀ ਹਾਂਜੀ ਹਾਂਜੀ
ਸੰਭਾਲਣਾ ਕਿੱਦਾਂ ਛੋੜ ਕੇ ਜਾਣਾ ਇਹ ਵੀ ਕਿਉਂਕਿ ਦੇਖੋ ਮਾਰਕੀਟ ਬਹੁਤ ਦੋ ਪਰ ਤੁਹਾਨੂੰ ਮੇਰੇ ਇੰਨੇ ਚਾਰ ਘੰਟੇ ਕਿੱਧਰੇ ਨੀ ਗਏ ਮਾਰਕੀ ਤਾਂ ਕਹਿ ਰਹੀ ਸੀ ਮੈਂ ਤੇ ਦੇਖ ਲਿਆ ਤੇ
ਹਾਂਜੀ ਕੋਈ ਮੈਂ ਤੁਹਾਨੂੰ ਫਿਰ ਦੱਸ ਦਾਂਗੀ ਆਪਣਾ ਦੇਖਾਂਗੇ ਮੈਨੂੰ ਕਦੋਂ ਸਮੇਾਂ ਮਿਲਦਾ ਹੈ ਤੇ ਫਿਰ ਇੱਕ ਦੋ ਦਿਨ ਤੱਕ ਦੇਖਣੇ ਆ ਤੇ ਫੇਰ ਕੋਈ ਨੀ ਚੱਲਾਂਗੇ ਮੈਂ ਵੀ ਸੁੈਸੇ ਬਣੇ ਮੈਂ ਵੀ ਆਪਣੀ ਥੋੜੀ ਖਰੀਦਦਾਰੀ ਕਰਨੀ ਆ ਮੈਂ ਵੀ ਘਰ ਲਿਆਵਾਂਗੀ ਲਿਆਦੇ ਇਹ ਥੋੜੇ ਕੱਪੜੇ ਬੱਚਿਆਂ ਦੇ ਥੋੜੇ ਲੈ ਆਵਾਂਗੇ ਮੈਂ ਤੁਹਾਡੇ ਨਾਲ ਜਾ ਕੇ ਅਸੀਂ ਬਣਨੇ ਥੋੜ੍ਹੀ ਆਪਣੀ ਖਰੀਦਾਰੀ ਵੀ ਕਰ ਲਾਂਗੀ ਹਾਂਜੀ ਹਾਂਜੀ ਕੋਈ ਨੀ ਮੈਂ ਦੇਖਦੀ ਹਾਂ ਹਾਂ ਹਾਂਜੀ ਹਾਂਜੀ ਹਾਂਜੀ ਕੋਈ ਨੀ ਦੱਸ ਦਾਂਗੇ ਹਮ ਹਮ ਹਾਂਜੀ ਸ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ